ਸ਼ਸ਼੍ਰੀ ਕਾਲ ਜੀ
ਸਸ੍ਰੀ ਕਾਲ ਜੀ
ਵਧੀਆ-ਵਧੀਆ ਤੁਸੀਂ ਸੁਣਾਓ
ਵਧੀਆ ਹੋਰ ਕੀ ਹੋ ਰੇਆ
ਬਸ ਕੁਛ ਨੀ ਬੱਚਿਆਂ ਦੀ ਡਿਮਾਂਡਾਂ ਪੂਰੀਆਂ ਹੋ ਰਈਆਂ ਗੱਦਾ ਪਿਆ ਤੇ ਐਕਸਟਰਾ ਓਦੇ ਤੇ ਝੂਟੇ ਲੈਂਦਾ ਐ। ਓਨੂੰ ਬਣਾਇਆ ਦਾ ਓਨੇ ਬੈਡ ਦੇ ਉੱਤੇ ਖੜਾ ਕਰਦਾ ਤੇ ਥੱਲੇ ਸਲਾਈਡ ਲੈਂਦਾ।
ਐਨੂੰ ਉਹ ਸਿਖਾਓ ਗਿਣਤੀ ਸੀ ਸਿਖਾਓ ਵਨ ਟੂ ਥਰੀ ਬੋਲ
ਆ ਆਂਦੀ ਏ, ਆਂਦੀ ਏ ਬੋਲ ਦਾ ਐ ਟਵੰਟੀ ਤਕਨ ਮਤਲਬ ਅਸੀਂ ਬੋਲੀਏ ਨਾ, ਅਸੀਂ ਬੋਲੀਏ ਸਿਖਾਂਦਾ ਐ ਬੁੱਕਸ ਪੜ੍ਹਦਾ ਏ ਮਤਲਬ ਜਿੰਨੀ-ਜਿੰਨੀ ਓਦੇ ਪਤਾ ਏ ਨਾ ਬੁੱਕਸ ਲਿਆ ਕੇ ਦਿੱਤੀਆਂ ਦੀਆਂ ਛੋ ਛੋਟੀ-ਛੋਟੀ ਫਲੈਸ਼ ਕਾਰਡ ਵਾਲੀ ਬੁਕਸ ਆਂਦੀ ਨਾ ਗ ਓ ਓ ਲਿਆ ਕੇ ਦਿੱਤੀਆਂ ਦੀਆਂ ਨੇ ਹਾਂ ਹੂੰ ਨਈ ਕਰਾ ਨੇ ਆ ਕਲਰਸ ਨੇਮ ਦੱਸ ਦਿੰਦਾ ਐ। ਐ ਬਲੂ ਕਲਰ ਐ। ਤੇ ਐ ਗ੍ਰੀਨ ਕਲਰ ਏ ਗ੍ਰੀਨ ਕਲਰ ਦੇ ਬੇੜੇ ਟੱਪੇ ਗ
ਸੀਗੀ ਨਾ ਬੱਚਿਆਂ ਨੂੰ ਪੜਾਦੀ ਸੀ ਬੈ ਕੇ ਯਾਦ ਕਰਾਦੀ ਸੀ ਮੈਂ ਕਿਆ ਸਭ ਦਿਖ ਸੁਣਦੀ ਸੀ ਮੈਂ ਬ ਕਾਕੇ ਨੂੰ ਨਾ ਵੱਡੇ ਵਾਲੇ ਨੂੰ ਟੈਨ ਤੱਕ ਪਹਿਲੇ ਫਾਈਵ ਤੱਕ ਯਾਦ ਕਰਾਂਦੀ ਸੀ ਓਨੂੰ ਤੇ ਗਿਣਤੀ ਵਨ ਟੂ ਥ੍ਰੀ ਫੇਰ ਟੈਨ ਤੱਕ ਕਰਾਈ ਥੋੜਾ ਵੱਡਾ ਹੋਇਆ ਹੋਰ ਕਰਾਈ ਇਸ ਤਰ੍ਹਾਂ ਕਰਾਂਦੀ ਰੈਦੀ ਸੀ।
ਹੁਣ ਐ ਨੂੰ ਵੀ ਅਸੀਂ ਫਾਈਵ ਤਕਨ ਦੇ ਨੂੰ ਆਦੀ ਏ।
ਹਾਂ ਸਕੂਲ ਜਾਣ ਤੋਂ ਪੈਲੇ ਮੈਨੇ ਸਿਖਾਤੀਆਂ ਸੀ ਗਿਣਤੀ ਸਾਰੀਆਂ ਉਸ ਤੋਂ ਬਾਅਦ ਫਿਰ ਏ ਬੀ ਸੀ ਡੀ ਸਿਖਾਈ
ਹੂੰ
ਫੇਰ ਈ ਸਕੂਲ ਐਡਮਿਸ਼ਨ ਕਰਾਇਆ ਸੀ ਮੈ ਐਦਾ।
ਹਾਂਜੀ ਅ ਏਸ ਤਰਾਂ ਈ
ਬੱਚੇ ਨਾ ਆਰੇ ਲੱਗਾ ਰੇ ਨਾ ਬੱਚਾ ਤਾਂ ਫਿਰ ਠੀਕ ਰੈਦਾ ਕੁਛ ਨਾ ਕੁਛ ਕਰਦਾ ਰੇ ਆਪਣਾ
ਹਾਂ ਹੁਣ ਵੀ ਕੈਂਦਾ ਐ ਸਾਨੂੰ ਕਿ ਮੈਨੂੰ ਕੁਛ ਐ ਟੈ
ਚਾਇਦਾ ਹੈ
ਹਾਂ ਹੁਣ ਕੈਂਦਾ ਐ ਹੁਣ ਚੀਜ਼ਾਂ ਨੂੰ ਦੇਖਦਾ ਐ ਨਾ ਮੰਗਦਾ ਐ ਚੀਜ਼ਾਂ ਕਿ ਮੈਨੂੰ ਐ ਚਾਈਏ ਮੈਨੂੰ ਹੁਣ ਮਗਰ ਪਿਆ ਦਾ ਟੈਂਟ ਹਾਊਸ ਚਾਈਏ ਟੈਂਟ ਹਾਊਸ ਦਵਾਓ ਮੈਨੂੰ ਮੈਂ ਕਿਆ ਤੂੰ ਟੈਂਟ ਹਾਊਸ ਵੀ ਕੀ ਕਰਨਾ ਬੈਣਾ ਹੈਗਾ ਤੂੰ ਟੈਂਟ ਹਾਊਸ ਚ
ਅੱਛਾ
ਕੈਂਦਾ ਮੇਰੇ ਕੋ ਟੋਏਈ ਨਈ ਹੈ। ਮੈਨੂੰ ਟੋਏ ਨੀ ਕੋਈ ਲਿਆ ਕੇ ਦਿੰਦਾ ਵਾ
ਅੱਛਾ
ਮੈਂ ਕਿਆ ਏਡੇ ਟੋਏ ਪਏ ਤੇ ਓਦੇ ਨਾਲ ਤੂੰ ਖੇਡਦਾ ਨੀ
ਹਾਂ
ਹੂੰ
ਤੇ ਤੁਸੀਂ ਗੁਰਦਆਰੇ ਨੀ ਆਦੇ।
ਮੈਂ ਆਨੀ ਨੀ ਐਦੇ ਕਰਕੇ ਆਇਆ ਈ ਨਈ ਜਾਂਦਾ ਕਾਕੇ ਕਰਕੇ।
ਹੂੰ।
ਮੈਂ ਸੰਡੇ ਨੂੰ ਗਈ, ਸੰਡੇ ਨੂੰ ਈ ਜਾ ਪਾਂਦੇ ਆਂ। ਫ੍ਰੀ ਹੋਈਏ ਅੱਜ ਸੰਡੇ, ਹਾਂ ਹੁਨ ਤੇ ਸ਼ਐਦ ਸਮਾਪਤੀ ਹੋਨ ਵਾਲੀ ਹੋਏਗੀ।
ਆਣਾ ਚਾਈਦੈ ਨਾ, ਆਏਆ ਕਰੋ।
ਆਵਾਂਗੀ, ਬੱਸ ਏਦੇ ਕਾਰਕੇ ਨਾ ਨਿਕਲੇਆ ਨੀ ਜਾਂਦਾ ਇੱਕ ਤੇ ਐ ਤਾੰਗ ਕਰਦੈ ਉਪ ਉਪਰੋਂ ਫੇਰ ਐ ਉਠ ਜਾਂਦੈ ਨਾ ਫੇਰ ਏਨ ਮੰਮਾ ਈ ਚਾਈਦੀ ਏ, ਐ ਨਾਲ ਚਲੇ ਜੇ ਤੇ, ਤੇ ਠੀਕ ਏ।
ਕਾੱਲ ਲਾਸਟ ਏ ਮੇਰੇ ਖੇਆਲ ਨਾਲ ਪਾਠ।
ਸਤਰਾਂ ਦਾ ਲਾਸਟ ਏ ਅਠਾਰਾਂ ਦਾ?
ਅਠਾਰਾਂ ਨੂੰ ਹਾਂ ਅਠਾਰਾਂ ਨੂੰ ਵੀ ਹੈਗੈ, ਤੇ ਅਠਾਰਾਂ ਨੂੰ ਓ ਏ ਨਾ ਫੇਰ ਗੁਰਪੂਰਵ ਏ ਨਾ।
ਅੱਛਾ ਅਠਾਰਾਂ ਨੂੰ ਗੁਰਪ੍ਰਬ ਹੋਏਗਾ, ਤੇ ਵੈਸੇ ਸਮਾਪਤੀ ਏਦੇ ਕਾੱਲ ਦੀ ਏ ਪਾਠ ਦੀ?
ਪਰਸੋ ਵੀ ਹੋਏਗਾ ਮੈਨ ਲਗਦੈ ਪਾਠ।
ਅੱਛਾ, ਪਰਸੋਂ ਤੇ ਫੇਰ ਓਦਾ ਈ ਹੋਏ, ਖੰਡ ਪਾਠ ਰੱਖੇਆ ਦਾ ਫਿਰ? ਤੇ ਖੰਡ ਪਾਠ ਨੀ ਰੱਖਦੇ ਜਿੱਦਾਂ ਗੁਰਪੂਰਵ, ਗੁਰਪ੍ਰਵ ਆਨ ਵਾਲਾ ਹੁੰਦਾ ਏ ਤੇ? ਫਿਰ ਖਾੰਡ ਪਾਠ ਨੀ ਰੱਖਦੇ, ਜਿਵੇਂ ਚਿੱਲੀਏ-ਚਿੱਲੀਏ ਹਾਂ ਹੁਨ ਜਿੱਦਾਂ ਚਿਲੀਏ ਖਤਮ ਮਤਲਬ ਜਦੋਂ ਚਿਲੀਏ ਸਮਾਪਤ-ਸਮਾਪਤ ਹੋ ਜਾਂਦੇ ਨੇ।
ਤੇ ਏ ਚੱਲੀਏ ਥੋੜੀ ਚੱਲਦਾ ਹੋਏਆ ਤੇ ਕਿਤਨੇ ਦਿਨ ਹੋਨਾ ਸੀ, ਸਾੱਤ ਤਰੀਕ ਸ਼ੁਰੂ ਹੋਏ ਸੀ ਪਾਠ।
ਤੇ ਚਾਲੀ ਦਿਨ ਦੇ ਈ ਤੇ ਚੱਲਦੇ ਨੇ ਚਿੱਲੀਏ।
ਨਹੀਂ ਏਥੇ ਤਾਂ ਸਾੱਤ ਤਰੀਕ ਤੋਂ ਸ਼ੁਰੂ ਹੋਏ ਨੇ।
ਮਤਲਬ ਸਾੱਤ ਤਰੀਕ ਤੋਂ ਸ਼ੁਰੂ ਹੋਏ ਨੇ, ਤੇ ਆੱਜ ਹਜੇ, ਤੇ ਫਿਰ ਅੱਜ ਤੇ ਹਜੇ ਸਤਰਾਂ ਦਾੱਸ ਦਿਨ ਈ ਹੋਏ ਨੇ, ਕਾੱਲ ਸਤਰਾਂ ਤਰੀਕ ਏ।
ਹਾਂ, ਤੇ ਫੇਰ ਦਾੱਸ ਦਿਨ ਉਸ, ਦਾੱਸ-ਬਾਰਾਂ ਦਿਨ ਈ
ਨਹੀਂ, ਜੋ ਐ ਸੂਕ ਮਨੀ ਸ੍ਹੈਬ ਦੇ ਪਾਠ ਚਾਲੀ ਦਿਨ ਚੱਲਦੇ ਨੇ, ਜਿੱਦਾਂ ਹੁਨ ਸਾਡੇ ਓਦੱਰ ਦੇ ਚਾਲੀ ਦਿਨ ਹੁੰਦੇ ਨੇ ਪੂਰੇ, ਮ ਸੁਖਮਨੀ ਸ੍ਹੈਬ ਦਾ ਪਾਠ ਦੁਪੈਰੇ ਹੁੰਦੈ, ਪੂਰੇ ਚਾਲੀ ਦਿਨ। ਫੇਰ ਓਦੀ ਸਮਾਪਤੀ ਹੁੰਦੀ ਏ, ਪਾਠ
ਐ ਪਾਠ, ਐ ਹੋਰ ਦੂਜੇ ਪਾਠ ਐਨਾਂ ਨੇ ਓਦ ਕੀਤੇਨ ਸ਼ਹੀਦੀ ਦਿਵਸ ਦੇ ਉੱਤੇ ਕਰਦੇ ਨੇ ਪਾਠ ਫਿਰ।
ਆਹੋ ਸ਼ਹੀਦੀ ਦਿਵਸ ਉੱਤੇ ਈ ਹੁੰਦੇ ਨੇ, ਇਸ ਮੌਸਮ ਚ ਈ ਹੁੰਦੇ ਨੇ, ਹੁਨ ਸਾਡੇ ਉਥੇ ਤੇ ਸ਼ਐਦ ਚਿੱਲੀਏ ਚੱਲੇ ਪੇ ਨੇ, ਚਾਲੀ ਦਿਨ ਚਿੱਲੀਆ ਹੁੰਦਾ ਏ, ਹਾਂ। ਚਾੱਲ ਮੇਰੇ ਹਿਸਾਬ ਨਾਲ ਸ਼ਾਏਦ ਕਾੱਲ-ਕਾੱਲ ਪਤਾ ਨੀ ਆੱਜ ਸਮਾਪਤੀ ਸੀ ਪਤਾ ਨੀ ਕਾੱਲ ਸਮਾਪਤ
ਹੋਗੀ ਸਮਾਪਤੀ ਉਥੇ, ਮੈਂ ਪੁੱਛ ਲੇਆ ਸੀ।
ਅੱਛਾ ਓਦੇ ਚਾਲੀ ਦਿਨ ਹੁੰਦੈ ਪੂਰੇ, ਦੁਪੈਰੇ ਹੁੰਦੈ, ਤੇ ਫੇ ਫੇਰ ਉਸ ਤੋਂ ਮਲਬ ਵਿੱਚ ਥੋੜਾ ਮਤਲਅ ਹਾਫ ਵੀ ਕਰਦੇ ਨੇ ਜਿਵੇਂ ਚ ਚਾਲੀ ਦਿਨ ਦੇ ਵਿੱਚ ਹਾਫ ਵੀ, ਵੀਚੇ ਥੋੜਾ ਆੱਧ ਕਾਰ ਦੇਂਦੇ ਨੇ। ਫੇਰ ਉਸ ਤੋਂ ਬਾਦ ਚਾਲੀ ਦਿਨਾਂ ਦੇ ਬਾਦ ਜਦੋਂ ਚਾਲੀ ਦਿਨ ਹੋ ਜਾਂਦੇ ਨੇ ਫੇਰ, ਮਲਬ ਪ੍ਰੋਗਰਾਮ ਹੁੰਦਾ ਈ ਏ ਸ਼ਬ ਓ ਫੇਰ ਉਸ ਤੋਂ ਬਾਦ ਨਾ ਖਾੰਡ ਪਾਠ ਰੱਖਦੇ ਨੇ, ਜਿੱਦਾਂ ਬਾਬਾ ਈ ਦਾ ਗੁਰਪ੍ਰਬ ਆਨ ਵਾਲਾ ਹੋਨ ਤਾ ਹੁੰਦੈ, ਤੇ ਫੇਰ ਖਾੰਡ ਪਾਠ ਰੱਖਦੇ ਨੇ ਤਿੰਨ ਦਿਨ ਮਸਤੇ ਫੇਰ ਉਸ ਤੋਂ ਬਾਦ ਫੇਰ ਓ ਗੁਰਪ੍ਰਬ ਹੁੰਦੈ, ਲੰਗਰ ਹੁੰਦੈ ਫੇਰ ਨਗਰ ਕੀਰਤਨ ਨਿਕਾਲ ਦੇਂਦੇ ਨੇ ਇੱਕ-ਅੱਧਾ ਦਿਨ ਪ੍ਹੈਲੇ ਨੀ ਤੇ ਫਿਰ ਉਸੀ ਦਿਨ ਨਿਕਾਲ ਦੇਂਦੇ ਨੇ।
ਅੱਛਾ।
ਹਮ ਸਾਡੇ ਉੱਥੇ ਤੇ ਚਾਲੀ ਦਿਨ ਹੀ ਹੁੰਦੇ ਆ ਪਾਠ।
ਇੱਥੇ ਪ੍ਰੋਗਰਾਮ ਬੜੇ ਵਧੀਆ ਆਉਂਦੇ ਨੇ ਹਨਾ ਤੁਹਾਡੇ ਵੱਲ,
ਤੇ ਹਾਂ ਸਾਡੇ ਉੱਥੇ ਪ੍ਰੋਗਰਾਮ ਬੜੇ ਅੱਛੇ ਹੁੰਦੇ ਨੇ,
ਇੱਥੇ ਨੀ ਹੁੰਦਾ ਕੁਛ ਵੀ,
ਉੱਥੇ ਤੇ ਕੁਛ ਅਗਰ ਹੁੰਦਾ ਵੀ ਹੈ ਨਾ, ਇੱਕ ਤਾਂ ਸਵੇਰ ਦੇ ਟਾਈਮ ਹੁੰਦਾ ਏ, ਬੰਦਾ ਜਾ ਨਹੀਂ ਸਕਦਾ, ਫੇਰ ਮਤਲਬ ਸਾਡੇ ਉੱਥੇ ਹੁੰਦਾ, ਤਿੰਨ -ਚਾਰ ਵਜੇ ਦੇ ਆਸ ਪਾਸ ਜਿੱਦਾਂ ਤਿੰਨ ਵਜੇ ਪਾਠ ਰੱਖਿਆ ਸੁਖਮਨ ਸਾਹਿਬ ਜੀ ਦਾ, ਤਿੰਨ ਵਜੇ ਪਾਠ ਕਰਦੇ ਨੇ, ਆਪਣਾ ਸਾਢੇ ਚਾਰ ਵਜੇ ਤੱਕ ਸਮਾਪਤ, ਤੇ ਹਾਂ ਦੁਪਹਿਰੇ ਬੰਦਾ ਵੇਹਲਾ ਹੁੰਦਾ ਤੇ ਚਲਾ ਵੀ ਜਾਏ, ਹੁਣ ਇੱਥੇ ਸਵੇਰੇ- ਸਵੇਰੇ ਕਰਦੇ ਨੇ, ਪਰ ਫੈਕਟਰੀਆਂ ਵਾਲਿਆਂ ਕੋਲੋ ਸਵੇਰੇ ਜਾਇਆ ਨਈ ਜਾਂਦਾ,
ਹਾਂ
ਓਦਾਂ ਦਾ ਬੰਦਾ ਚਲੇ ਜਾਏ, ਹੁਣ ਫੇਰ ਬੱਚਾ ਸਵੇਰੇ- ਸਵੇਰੇ ਉੱਠ ਉੱਠਦਾ ਨਹੀਂ ਉੱਠਦਾ ਲੇਟ ਹੋ ਜਾਂਦਾ ਫਿਰ ਜਾਇਆ ਹੀ ਨਈ ਜਾਂਦਾ,
ਹਾਂ ਤੇ ਹੈ ਹੀ।
ਸਾਡੇ ਉੱਥੇ ਨਾ ਦੁਪਹਿਰ ਵੇਲੇ ਹੁੰਦਾ, ਤੇ ਦੁਪਹਿਰ ਵੇਲੇ ਆਪਣਾ ਫ੍ਰਰੀ ਹੋ ਗਏ ਜਾਂ ਬੱਚਾ ਸੋ ਜੇ ਤੇ, ਗੁਰਦੁਆਰੇ ਚਲੇ ਜਾਂਦੇ ਆਾ, ਅ ਅਸੀਂ ਜਦੋਂ ਛੋਟੇ -ਛੋਟੇ ਛੋਟੇ ਸੀ ਤੇ ਅਸੀਂ ਤੇ ਚਲੇ ਜਾਂਦੇ ਸੀ, ਅਸੀਂ ਮਤਲਬ ਤਿੰਨ ਚਾਰ ਵਜੇ, ਚਲੇ ਜਾਣਾ ਸੀ ਗੁਰਦੁਆਰੇ ਪਾਠ ਕਰਕੇ ਅਸੀਂ ਵਾਪਿਸ ਆ ਜਾਂਦੇ ਸੀ, ਨਈ ਤੇ ਫੇਰ ਅਸੀਂ ਪੂਰਾ ਪੂਰੀ ਸਮਾਪਤੀ ਹੁੰਦੀ ਸੀ, ਤਾਂ ਈ ਘਰ ਆਂਦੇ ਸੀ।
ਹਮ ਸਾਡੇ ਵੀ ਉੇਰੇ ਦੁਪਹਿਰ ਨੂੰ ਹੀ ਆਉਦੇ ਨੇ, ਸਾਡੇ ਪੇਕੇ ਓਧਰ ਵੀ, ਇੱਥੇ ਸਵੇਰੇ ਕਿ ਚਲੋ ਠੰਡੇ -ਠੰਡੇ, ਬੰਦਾ ਚਲਾ ਜਾਂਦਾ ਐ, ਸਵੇਰੇ ਜਲਦੀ ਅ ਸਭ ਤੋਂ ਪੇਹਲੇ ਚਲੋ ਪਾਠ ਕਰ ਲਿਆ ਬੰਦਾ ਉਹ -ਉਹ ਵੀ ਸਹੀ ਏ, ਵੈਸੇ ਸਵੇਰੇ- ਸਵੇਰੇ ਸਹੀ ਏ,
ਹਮ ਓਹ ਤੇ ਹੈ ਸਵੇਰੇ- ਸਵੇਰੇ ਉੱਠਕੇ,
ਕੰਮ ਵੀ ਜਾਂਦੇ ਨੇ ਨਾ,
ਓਹ ਫੈਕਟਰੀਆ ਞਾਲੇ ਜਾਦਾ ਏ ਸਾਡੇ ਘਰ ਦੇ ਕੋਲ ਮੈਂ ਤੇ ਕਹਿੰਦੀ ਹ ਸਾਡੇ ਘਰ ਦੇ ਕੋਲ ਇੱਕ ਹੋਰ ਗੁ ਦੁਆਰਾ ਹੋਣਾ ਚਾਹੀਦਾ ਸੀ, ਜਿੱਦਾਂ ਹੁਣ ਸਾਡੇ ਉੱਥੇ ਨਾ ਕੋਲ- ਕੋਲ ਹੈਗੇ ਨੇ, ਕੋਲ -ਕੋਲ ਹੈਗੇ ਨੇ ਤੇ ਬੰਦਾ ਚਲੇ ਜਾਂਦੇ ਆਪਣਾ ਪੈਦਲ ਚਲਾ ਗਿਆ, ਚੁੱਪ -ਚਾਪ ਚਲਾ ਗਿਆ ਤੇ ਚੁੱਪ -ਚਾਪ ਆ ਵੀ ਗਏ,
ਹਾਂ ਹੋਰ ਕੀ,
ਹੁਣ ਇੱਥੇ -ਹੁਣ ਇੱਥੇ ਪਹਿਲੇ ਤਰਲੇ ਮਾਰਨੇ ਪੈਂਦੇ ਨੇ ਚੱਲੋ- ਚੱਲੋ, ਚੱਲੋ, ਚੱਲੋ, ਚੱਲੋ
ਪਰ ਸਾਰੇਆਂ ਦੀਆਂ ਇੱਕੋ ਜੇਹੀਆਂ ਹੀ ਆਦਤਾਂ ਨੇ, ਸਾਰੇਆਂ ਦੀਆ ਮੈਨੂੰ ਲਗਦਾ ਏਹਨਾਂ ਦੇ,
ਹੋਰ ਬੜੇ ਤਰਲੇ ਮਾਰਨੇ ਪੈਂਦੇ ਨੇ, ਕੋਈ ਦਿਵਾਲੀ ਏ ਜਾਂ ਕੋਈ ਪ੍ਰੋਗਰਾਮ ਹੈਗਾ ਤਾ ਸਾਡਾ ਮਨ ਨਈ ਕੀ ਹਾਂ ਜਾਣਾ ਏ, ਤੇ ਫੇਰ ਬੜੀ ਮੁਸ਼ਕਿਲ ਤਰਲੇ ਮਾਰ -ਮਾਰ ਕੇ ਮਾਰ -ਮਾਰ ਕੇ ਲਿਜਾਣਾ ਪੈਂਦਾ ਤੇ ਲੈ ਕੇ ਨਹੀਂ ਜਾਂਦੇ, ਹ
ਹਮ, ਹਮ, ਹਮ ਅਹਿਸਾਨ ਕਰਦੇ ਵਏ ਨਾ,
ਹਾਂ ਅਰੇ ਅਸੀਂ ਹੁਣ ਸਭ ਘਰ ਦੇ ਏ ਕੇਹਦੇ ਨੇ ਕਿ, ਵੋਟੀਆਂ ਦਾ ਨਿਯਮ ਹੁੰਦਾ, ਵੋਟੀਆਂ ਬਈ ਵੋਟੀਆਂ ਤੇ ਜਾਣ ਨੂੰ ਤਿਆਰ ਨੇ, ਫਿਰ ਵੋਟੀਆਂ ਦੇ ਨਾਲ ਚੱਲੇ ਵੀ ਤੇ ਸਹੀ ਕੋਈ
ਸਈ ਗਾੱਲ ਏ ਹੋਰ ਕੀ।
ਵੋਟੀਆਂ ਨਾਲ ਕੋਈ ਜਾ ਕੇ ਰਾਜੀ ਨੀ ਹਾਂ ਚੱਲਾਂਗੇ। ਚੱਲਾਂਗੇ-ਚੱਲਾਂਗੇ ਐਈ ਕੈਂਦੇ ਨੇ ਬਾੱਸ।
ਹੁਨ ਪ੍ਰੋਗਰਾਮ ਏ ਪਰਸੋਂ ਗੁਰਦੁਆਰੇ ਲੰਗਰ ਵੀ ਏ ਪ੍ਰੋਗਰਾਮ ਵਦੀਐ। ਪਰਸੋਂ ਆ ਨਾ ਇੱਥੇ ਤੇ ਸਾਢੇ ਦਾਸ ਵਜੇ ਅ ਸੱਤ ਵਜੇ ਤੋਂ ਲੈਕੇ ਸਾਢੇ ਦਾਸ ਵਜੇ ਤੱਕ ਪ੍ਰੋਗਰਾਮ ਏ।
ਪਰਸੋਂ।
ਹਾਂ ਪਰਸੋਂ ਸਾੱਤ ਵਜੇ ਤੋਂ ਸਾਢੇ ਦਾਸ ਵਜੇ ਤੱਕ ਤੇ ਓਥੇ ਗੁਰਦੁਆਰੇ ਦੋ ਵਜੇ ਤੱਕ ਰੇਏਗਾ ਪ੍ਰੋਗਰਾਮ।
ਵੱਡੇ ਵਾਲੇ ਗੁਰਦੁਆਰੇ।
ਹਾਂ ਓਥੇ ਦੋ, ਤਿੰਨ, ਚਾਰ ਵੀ ਵੱਜ ਜਾਂਦੇ ਨੇ ਓਥੇ ਤੇ
ਅੱਛਾ ਤੇ ਤੁਸੀ ਜਾਓਗੇ ਵੱਡੇ ਗੁਰਦੁਆਰੇ ਯਾ ਛੋਟੇ ਜਾਓ।
ਰੋਂਨਕ ਮੇਲਾ ਜਾਦਾ ਓਥੇ ਲੱਗਦਾ ਐ ਵੱਡੇ ਗੁਰ ਦੁਆਰੇ ਇੱਥੇ ਲਗਦੇ ਨਾ। ਜਿਨੇ ਜਾਨਾ ਚਲਾ ਜਾਏ।
ਹਾਂ ਜਾਨ ਵਾਲੇ ਚਲੇ ਜਾਂਦੇ ਨੇ ਓਥੇ ਵੀ।
ਜਾਓਗੇ ਤੁਸੀ।
ਕੋਈ ਨੀ ਦੇਖਦੀ ਆਂਂ ਕੈਨੀ ਆਂ ਲੈਜੋ।
ਤੇ ਐ ਤੇ ਜਾਓ ਛੋਟੇ ਗੁਰਦੁਆਰੇ ਜਾਓ।
ਹਾਂ ਮੈਂ ਓਈ ਕੈਨੀ ਆਂ ਛੋਟੇ ਗੁਰਦੁਆਰੇ ਈ ਲੈਜੋ ਨਈ ਵੱਡੇ ਲੈਕੇ ਜਾਨਾ ਤੇ।
ਵੱਡੇ ਚ ਤੇ ਤੋਆਡਾ ਮੁੰਡਾ ਤਾੰਗ ਕਰਦੇਗਾ ਤੋਆਨ।
ਹਾਂ ਦੁਪੈਰ ਦਾ ਟਾਈਮ ਏਨਾ ਇਸ ਤਰਾਂ ਓਦਾ ਸੋਨ ਦਾ ਟਾਈਮ ਹੋ ਜਾਂਦਾ ਦੋ ਵਜੇ। ਦੇ ਬਾਦ ਤੇ ਓਦੇ ਸੋਨ ਦਾ ਟਾਈਮ ਤੇ ਦੋ ਵਜੇ ਦੇ ਬਾਦ ਤੇ ਕਿਥੇ ਬੰਦਾ ਨਿਕਲ ਈ ਨੀ ਸਕਦਾ। ਕਯੁਕਿ ਓਨੇ ਸੋਨਾ ਹੁੰਦਾ ਐ ਦੋ, ਢਾਈ। ਤਿੰਨ ਵਜੇ ਤੇ ਫੇਰ ਮੈਂ ਤੇ ਕਿੱਥੇ ਜਾ ਈ ਨੀ ਸਕਦੀ ਅਗਰ ਸਮਜੋ ਚਲੇ ਗਈ। ਤੇ ਮਲਬ ਪੂਰੀ ਸ਼ਾਮ ਖਰਾਬ ਫੇਰ ਪੂਰਾ ਰਾ ਰਾਤ ਤਗਨ ਖਰਾਬ। ਕਯੁਕਿ ਫਿਰ ਚਿੜ-ਚਿੜਾ ਹੋ ਜਾਂਦਾ ਐ ਫੇਰ ਹੋਰ। ਤਾੰਗ ਕਰਦਾ ਐ ਕਯੁਂਕਿ ਨੀਂਦ ਨੀ ਪੂਰੀ ਹੋ ਪਾਂਦੀ।
ਐਈ ਹੋਏਗਾ।
ਚਿੜ-ਚਿੜਾ ਹੋ ਜਾਂਦਾ ਓ, ਤੇ ਫੇਰ ਓ ਬੜਾ ਤਾੰਗ ਕਰਦਾ। ਕਰਕੇ ਮੈਂ ਦੁਪੈਰ ਦੇ ਟਾਈਮ ਤੇ, ਤੇ ਕਿੱਥੇ ਜਾਂਦੀ ਈ ਨੀ ਆਂ ਅਗਰ ਮੈਨੂੰ ਵੀ ਬਾਜ਼ਾਰ ਜਾਨਾ ਹੋਏ ਨਾ। ਓਦੇ ਚੱਕਰ ਚ ਮੈਂ ਕਈ ਵਾਰੀ ਜਾ ਈ ਨੀ ਪਾਂਦੀ ਓ ਕਏਂਗੇ। ਸ਼ਾਮੀ ਲੈ ਜਾਂਗਾ ਤੈਨੂੰ ਸ਼ਾਮੀ ਲੈ ਜਾਂਗਾ ਕੋਈ ਗਾੱਲ ਨੀ ਕਾਕਾ ਉਠ ਜੇ ਓਦੋਂ ਨਾਲ ਹੀ ਚਾੱਲੇਗਾ।
ਰੁਕਦਾ ਨੀ, ਨੀ ਹੋਏਗਾ ਨਾ ਕਿਸੇ ਕੋਲ।
ਹਾਂ ਰੁਕਦਾ ਨੀ ਏ ਮੰਮਾ ਚਾਈਦੀ ਏ ਬਾੱਸ, ਮੰਮਾ ਈ ਚਾਈਦੀ। ਕਿਸੀ ਨਾਲ ਲੜਾਈ ਹੋ ਜੇਗੀ ਤੇ ਮੰਮਾ ਈ ਚਾਈਦੀ ਏ, ਮੰਮਾ ਭਾਵੇਂ ਕਿੰਨਾ ਮਰਜੀ ਡਾਟ ਲੇ ਪਰ ਮੰਮਾ ਈ ਚਾਈਦੀ ਏ, ਅਗਰ ਮੰਮਾ ਨੇ ਡਾਟ ਵੀ ਦਿੱਤ ਤੇ ਮੰਮਾ ਚੁੱਕੇਗੀ ਹੋਰ ਕੋਈ ਹਾੱਥ ਨੀ ਲਾ ਸਕਦਾ।
ਅੱਛਾ।
ਤੇ ਸਾਰੇਆਂ ਦੀ ਸ਼ਿਕੈਤਾਂ ਆ ਕੇ ਮੈਨੂੰ ਦੱਸਦਾ ਪੇਆ ਮਨੂੰ ਮਾਰੇਆ। ਐਥੇ ਮਾਰੇਆ, ਐਥੇ ਮਾਰੇਆ, ਐਥੇ ਮਾਰੇਆ ਮੈਂ ਕਾ ਠੀਕ
ਹਾਂ ਸਮਝਦਾਰ ਬੱਥੇਰਾ।
ਆ ਬੋਹਤ ਸਮਝਦਾਰ ਏ।
ਹਾਂ।
ਕੋਈ ਨੀ ਦੇਖਾਂਗੀ ਪਰਸੋ ਤੇ ਦੇਖਾਂਗੀ ਜਾਵਾਂਗੀ ਅਸੀਂ ਕੁਛ ਨੀ ਅਸੀਂ ਹੁਣ ਬਣਾਏ ਸੀ ਚਿਕਨ ਪਿਆ ਦਾ ਸੀ ਕੱਲ ਰਾਤ ਦਾ। ਤੇ ਹੁਣ ਓਈ ਕੈਂਦੇ ਓਦੇ ਨਾਲ ਈ ਖਾ ਲਾਂਗੇ ਮੈਂ ਕਿਆ ਠੀਕ ਏ ਉਦੇ ਨਾਲ ਈ ਖਾ ਲੇਗਾ।
ਸਈ ਹੋਰ ਕੀ?
ਪਨੀਰ ਵੀ ਪਿਆਦਾ ਥੋੜਾ ਜਿਆ ਓ ਕੱਲ ਕਾ ਕੇ ਵਾਸਤੇ ਬਣਾਇਆ ਸੀ ਫਿੱਕਾ ਤੇ ਓ ਪਿਆ ਦਾ ਥੋੜਾ ਜਿਆ ਮੈਂ ਕਿਆ ਇੱਕ ਜਨਾ ਓਦੇ ਨਾਲ ਖਾ ਲੇਗਾ। ਬਾਕੀ ਜਿਨ ਸਬ ਚਿਕਨ ਨਾਲ ਖਾਣੇ ਵੀ ਚਿਕਨ ਨਾਲ ਖਾ ਲੇਗਾ।
ਹਾਂ ਸਈ ਹੋਰ ਕੀ
ਹੂੰ ਕੋਈ ਨੀ ਹਾਂ-ਹਾਂ ਸਬ ਵਦੀਆ। ਵਦੀਆਂ ਚੱਲ ਰਿਆ ਬਸ। ਬਸ ਆਵਾਂਗੀ ਕੋਈ ਨੀ ਦੇਖਾਂਗੀ ਗੁਰਦੁਆਰੇ। ਪਰਸੋ ਤੇ ਹੂੰ ਪਰਸੋਂ ਹੂੰ ਪਰਸੋਂ ਦੇ ਵੇਖ ਪੱਕਾ ਈ ਦੇਖਾਂਗੀ। ਚੱਲਾਂਗੀ ਥਛੇ ਪੁੱਛੇ ਆਏ ਥੋੜੀ ਲੇਟ ਆ ਜਾਣਗੇ। ਲੇਟ ਹਾਂ ਨੌ ਵਜੇ ਦੇ ਆਸ ਪਾਸ ਆ ਜਾਂਗੀ। ਐ ਵੀ ਕਾਕਾ ਵੀ ਜਦ ਤੱਕ ਉੱਠ ਉੱਠ ਜੇਗਾ ਨਾ ਤਾਂ ਫੇਰ ਐਨੂੰ ਨਾਲ ਈ ਲੈਵਾਂਗੇ।
ਇਸਨੂੰ ਅਪਣਾ ਕਰਾ ਕਰੂ ਕੇ ਤੇ ਤੁਸੀਂ ਆ ਜਾਣਾ।
ਹਾਂਜੀ ਕੋਈ ਨੀ ਏਦਾਂ ਈ ਕਰਾਂਗੀ ਚਲੋ। ਚਲੋ ਠੀਕ ਏ ਫੇਰ।
ਚਲ ਠੀਕ ਐ ਅੱਛਾ ਓਕੇ ਬਾਏ।
ਬਾਏ, ਬਾਏ, ਬਾਏ।